ਹੈਲੋ।
ਹੈਲਓ।
ਸਤਿ ਸ੍ਰੀ ਅਕਾਲ ਜੀ।
ਅ ਕੀ ਹਾਲ ਨੇ ਭੈਣ ਜੀ?
ਵਧੀਆ। ਤੁਸੀਂ ਸੁਣਾਓ?
ਵਧੀਆ ਘਰ-ਪਰਿਵਾਰ ਸਭ ਠੀਕ ਨੇ।
ਸਭ ਵਧੀਆ ਨੇ, ਸਾਰੇ ਠੀਕ ਨੇ।
ਹੋਰ ਕੀ ਕਰ ਰਹੇ ਸੀ?
ਕੁਛ ਨਈ ਬਸ ਬੈਠੇ ਸੀ। ਸੋਚ ਰਹੇ ਸੀ। ਕੀ ਬਣਾਈਏ?
ਅੱਛਾ ਮੈਂ ਕਿਹਾ ਇੰਨੀ ਲੇਟ ਮੈਂ ਫੋਨ ਕਰ ਰੀ, ਭੈਣ ਜੀ ਡਿਸਟਰਬ ਨਾ ਹੋ ਜਾਣ।
ਨਹੀਂ ਈ, ਇੱਥੇ ਤਾਂ ਅਜੇ ਸੋਚ ਹੀ ਰਹੇ ਹੁੰਨੇ ਹਾਂ ਅਸੀਂ। ਕੀ ਬਨਾਣਾ।
ਅੱਛਾ। ਬੜੀ ਲੇਟ ਖਾਦੇ ਨੇ ਡਿਨਰ।
ਸਾਰੇ ਲੇਟ ਹੀ ਆਦੇ ਨੇ ਪਾਪਾ ਲੇਟ ਈ ਆਦੇ ਨੇ ਨਾ ਇਸ ਚੱਕਰ ਵਿਚ ਫਿਰ।
ਅੱਛਾ-ਅੱਛਾ। ਹੋਰ ਕੀ ਬਣਾ ਰਹੇ ਸੀ। ਵੈਸੇ ਫਿਰ ਵੀ ਥੋੜਾ ਬਹੁਤ ਸੋਚਿਆ ਹੋਣਾ ਦਾਲ ਬਣਾਉਣੀ, ਸਬਜ਼ੀ ਬਣਾਉਣੀ।
ਇਸ ਟਾਈਮ ਰਾਤ ਵੇਲੇ ਤੇ ਫਿਰ ਦਾਲ ਚੱਲਦੀ।
ਹਾਂਜੀ। ਇਹ ਤੇ ਹੈ। ਸਭ ਦਾਲ ਹੀ ਪਸੰਦ ਕਰਦੇ ਨੇ।
ਸਬਜ਼ੀਆਂ ਤੇ ਫੇਰ ਦਿਨੇ ਹੀਂ ਚੱਲਦੀਆਂ।
ਹਾਂਜੀ-ਹਾਂਜੀ ਮੈਂ ਸੁਣਿਆ, ਤੁਸੀਂ ਪਿੱਛੇ ਮਨਾਲੀ ਘੁੰਮ ਕੇ ਆਇਓ।
ਹਾਂਜੀ। ਮੈਂ ਮਨਾਲੀ ਗਈ ਸੀ।
ਅੱਛਾ। ਫੇਰ ਕਿਉਂ ਜਿ ਵੈਦਰ ਸੀ ਉੱਧਰ ਦਾ।
ਉੱਥੇ ਦਾ ਵੈਦਰ ਕਾਫੀ ਠੰਡਾ ਮਤਲਬ, ਤੁਸੀਂ ਬਾਰਾਂ ਮਹੀਨੇ ਅਗਰ ਫੈਨ ਦੇ ਬਿਨਾ ਵੀ ਰਹਿ ਸਕਦੇ ਹੋ। ਉੱਥੇ ਦਾ ਜਿਆਦਾ ਵੈਦਰ ਹੈਗਾ।
ਅੱਛਾ-ਅੱਛਾ।
ਮਹਿਸੂਸ ਨਹੀਂ ਹੋਏਗਾ ਗਰਮੀ।
ਅੱਛਾ ਜੀ। ਤੇ ਫੇਰ ਤੁਸੀਂ ਕਿਹੜੀ-ਕਿਹੜੀ ਜਗ੍ਹਾ ਘੁੰਮ ਕੇ ਆਏ ਹੋ।
ਅਸੀਂ ਗਈ ਮੈਂ ਗਈ ਸੀਗੀ। ਉੱਧਰ ਰੋਹਤਾਂਗ ਗਈ ਸੀ। ਸੋਲਨ ਵੈਲੀ ਗਈ ਸੀ। ੳ ਮਸੂ, ਅ ਮਨਾਲੀ ਪੂਰਾ ਘੁੰਮੀ ਸੀ ਮੈਂ। ਮਾਲ ਰੋਡ ਆਉਂਦਾ ਨਾ ਇੱਥੇ ਮਾਰਕੀਟ ਆਉਂਦਾ ਮਾਲ ਰੋਡ ਤੇ ਉਹ ਸਾਰਾ ਘੁੰਮਿਆ ਸੀ ਅਸੀਂ।
ਹੈਗਾ ਹਾਂਜੀ ਸੁਣਿਆ ਨਾਮ
ਜਿਆਦਾ ਮਤਲਬ ਉਥੋਂ ਫ ਅ ਮਤਲਬ ਜਦੋਂ ਜਨਵਰੀ ਚ ਜਾਓਗੇ ਨਾ ਤੁਸੀਂ ਅਗਰ ਤੇ ਉੱਥੇ ਸ਼ੁਰੂਆਤ ਵਿਚ ਹੀ ਤੁਹਾਨੂੰ ਬਰਫ਼ ਦਿ ਦਿਖ ਜਾਏਗੀ ਮਤਲਬ ਸਾਰੇ ਰਸਤੇ ਕਲੋਜ ਕਰ ਦੇਣਗੇ। ਫਿਰ ਤਾਂ ਨੀ ਪੈਂਦੀ ਹੈ ਬਰਫ਼ ਇੰਨੀ ਪੈਂਦੀ ਹੈ। ਜਨਵਰੀ ਚ ਬਰਫ਼।
ਅੱਛਾ। ਇੰਨਾ ਅੱਛਾ ਮੌਸਮ ਹੁੰਦਾ ਉੱਥੇ ਦਾ।
ਉਹ ਮਤ ਪਰ ਇਹ ਇਹ ਕਿ ਜਿੱਦਾਂ ਹੁਣ ਆਪਾਂ ਗਰਮ ਇਲਾਕੇ ਰਹਿੰਦੇ ਹਾ ਨਾ। ਤੇ ਆਪਣੇ ਵਰਗੇ ਬੰਦਿਆਂ ਨੂੰ ਨਾ ਉੱਧਰ ਜਾ ਕੇ ਜਰਾ ਵੀ ਠੰਡ ਨੀ ਲੱਗੇਗੀ।
ਅੱਛਾ। ਸਾਨੂੰ ਮੌਸਮ ਨੋਰਮਲ ਲੱਗਦਾ ਹੈ।
ਸਾਨੂੰ ਉੱਦਾਂ ਦਾ ਮੌਸਮ ਨੋਰਮਲ ਲੱਗੇਗਾ।
ਅੱਛਾ -ਅੱਛਾ।
ਇਹ ਹੈ ਕਿ ਜਦੋਂ ਆਪਾਂ ਨਹਾਵਾਂਗੇ ਤਾਂ ਆਪਾਂ ਨੂੰ ਉਹ ਦੇਸ ਗਰਮ ਪਾਣੀ ਚਾਹੀਦਾ। ਬਟ ਅਗਰ ਆਪਾਂ ਕਿੱਥੇ ਘੁੰਮਣ ਜਾ ਰਹੇ ਹਾਂ ਨਾ, ਜਿਹੜੀ ਅਗਰ ਆਪਾਂ ਬਰਫ਼ ਚ ਖੜੇ ਹਾਂ। ਜਾਂ ਕੋਈ ਠੰਡੀ ਹਵਾ ਆ ਰਹੀ ਹੈ। ਉਹ ਆਪਾਂ ਨੂੰ ਮਹਿਸੂਸ ਨਹੀਂ ਹੋਏਗੀ। ਉਹ ਜਿੱਦਾਂ ਮੈਂ ਹੋ ਕੇ ਆਈ। ਮੈ ਦੇ ਦੱਸਦੀਆਂ ਕੀ ਆਪਣਾ ਕਿ ਬਈ ਮੈਨੂੰ ਠੰਢ ਨੀ ਲੱਗੀ ਉੱਥੇ। ਹ ਮੈਂ ਜਨਵਰੀ ਦੇ ਮ- ਮਹੀਨੇ ਗਈ ਸੀ।
ਅੱਛਾ। ਫੇਰ ਜਨਵਰੀ ਤੇ ਕਾਫ਼ੀ ਠੰਢ ਲੱਗਦੀ ਹੋਏਗੀ।
ਹੋਰ ਸਾਰੇ ਰਸਤੇ ਬੰਦ ਸੀ। ਬਰਫ਼ ਹਟਾ ਰਹੇ ਸੀ ਲੋਕੀ।
ਅੱਛਾ -ਅੱਛਾ ਤੇ ਫੇਰ ਉੱਥੇ ਮਤਲਬ ਬੰਦ- ਬੰਦ ਕਰਦੇ ਨੇ ਨਾਲ
ਹਾਂਜੀ। ਪ੍ਰੋਪਰ ਬੰਦ ਹੋ ਜਾਂਦਾ ਹੈ। ਕਿਉਂ ਕੀ ਨਾ ਆਪਣੇ ਜੋ ਆਪਣੀ ਅਦਰ ਸਿਟੀਜ਼ ਹੈਗੀੀਆਂ ਨੇ ਨਾ। ਜੋ ਵੀ ਅਦਰ ਜਿਹੜੇ ਸ਼ਹਿਰ ਹੈਗੇ ਆਪਣੇ ਇਧਰੋਂ ਦੀ ਜ਼ਿਆਦਾ ਪਬਲਿਕ ਜਾਂਦੀ ਹੈ। ਉੱਪਰ ਮਨਾਲੀ ਵਾਲੇ ਸਾਈਡ ਤੇ ਨਾ ਇੰਨਾ ਜਾਮ ਹੁੰਦਾ ਹੈ। ਅਗਰ ਬਾਈ ਚਾਂਸ ਰੋਹਤਾਂਗ ਤੇ ਬਰਫ਼ ਜ਼ਿਆਦਾ ਗਿਰ ਜਾਂਦੀ ਹੈ। ਨਾ ਟਰਨਲ ਤੇ ਟਰਨਲ ਆਉਂਦੀ ਹੈ। ਬਹੁਤ ਵੱਡੀ ਉ ਨਾ ਰੋਹਤਾਂਗ ਦੀ। ਅਗਰ ਉਸ ਸਾਈਡ ਜ਼ਿਆਦਾ ਬਰਫ਼ ਪੈਂਦੀ ਹੈ। ਨਾ ਫਿਰ ਸਾਰੇ ਰਸਤੇ ਉੱਪਰੋਂ ਹੀ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਨੀਚੋਂ ਦੀ ਫੇਰ ਜਿਹੜੇ ਪਬਲਿਕ ਇਕੱਠੇ ਹੋਈ ਹੁੰਦੇ ਨਾ ਉਹਨਾਂ ਨੂੰ ਕਾਫ਼ੀ ਘੰਟਿਆਂ ਤੱਕ ਰੁਕਣਾ ਪੈਂਦਾ ਹੈ। ਹਮ। ਇਸ ਵਾਰ ਵੀ ਇਹੀ ਹੋਇਆ ਪਿਛਲੇ ਦੋ ਮਹੀਨੇ ਅਹ ਸਾਰੇ ਮਤਲਬ ਮਨਾਲੀ ਚ ਵੀ ਪੂਰਾ ਟ੍ਰੈਫਿਕ ਜਾਮ ਸੀ ਬਹੱਤਰ ਘੰਟੇ ਤੇ ਲਈ ਔਰ ਉੱਧਰ ਵੀ ਮਸੂਰੀ ਸਾਈਡ ਵੀ ਮਸੂਰੀ ਹੈ ਤਿੰਨ ਚਾਰ ਸਾਈਡ ਹੈਗੀ ਨੇ ਸ਼ਿਮਲਾ ਹੋ ਗਈ ਮਸੂਰੀ ਹੋ ਗਈ ਤੇ ਮਨਾਲੀ ਇੱਧਰ ਕਾਫ਼ੀ ਹੱਦ ਤੱਕ ਜਾਮ ਲੱਗਦਾ ਐ
ਤੇ ਫੇਰ ਅਸੀਂ ਅਗਰ ਜਾਣਾ ਹੋਏ ਤੇ ਕਿਹੜੇ ਮੌਸਮ ਜਾਈਏ ਕਿੰਨਾ ਕਿਹੜਾ ਬੈਸਟ ਰਹੇਗਾ
ਵੈਸੇ ਤਾਂ ਅਗਸਤ ਦਾ ਮੌਸਮ ਜ਼ਿਆਦਾ ਬੈਸਟ ਏ ਕਿਉਂਕਿ ਬਾਰਿਸ਼ ਵੀ ਹੁੰਦੀ ਏ ਬਰਫ਼ ਫੇਰ ਸਨੋਫੋਲ ਵੀ ਹੋ ਰਹੀ ਹੁੰਦੀ ਹੈ
ਅੱਛਾ ਤੇ ਮਤਲਬ ਤਾਂ ਡਰ ਨੀ ਲੱਗਦਾ ਅੱਜ ਕੱਲ ਬਾਰਿਸ਼ਾਂ ਵਗੈਰਾ ਦੀ
ਡਰ ਬਹੁਤ ਹੁੰਦਾ ਲੈਂਡ ਸਲਾਈਡ ਹੁੰਦੀ ਹੈ ਬਹੁਤ ਲੈਂਡ ਸਲਾਈਡ ਹੁੰਦੀ ਉਹ ਤਾਂ ਫ਼ਿਰ ਵਾਹਿਗੁਰੂ ਜਿਨਾਂ ਦੇ ਨਾਲ ਸਮਝੋ ਫਿਰ ਉਹਥੇ ਸਹੀ ਸਲਾਮਤ ਸਾਰਾ ਕੁਛ ਦੇਖਦਾ ਕੇ ਹੀ ਆਏਗਾ
ਅੱਛਾ ਅੱਛਾ ਹਾਂ ਉਹੀ ਮੈਂ ਤਾਂ ਹੀ ਮੈਂ ਕਿਹਾ ਭੈਣ ਜੀ ਹੋਰੀ ਕਹਿ ਰਹੇ ਸੀ ਅਸੀਂ ਬਈ ਗਏ ਆਂ ਮਨਾ ਦੀ ਮੈਂ ਕਿਹਾ ਚਲੋ ਮੈਂ ਵੀ ਪੁੱਛ ਕੁਛ ਨੀ ਆ ਬੱਚੇ ਜਿੱਦ ਕਰ ਰਹੇ ਨੇ ਬ ਲੈ ਚਲੋ
ਸਾਡੇ ਸਾਹਮਣੇ ਹੀ ਲੈਂਡਸਲਾਈਡ ਹੋਈ ਬੜੀ ਕਾਫੀ ਤੇ ਵਾਟਰਫਾਲ ਬੜੇ ਹੁੰਦੇ ਆ ਜਗ ਜਗ੍ਹਾ ਤੇ ਵਾਟਰਫੋਲਖ ਜਗੇ ਤੁਹਾਨੂੰ ਹੁੰਦੇ ਹੋਏ ਜੇ ਪਹਾੜ ਹੈਗੇ ਨੇ ਨਾ ਉੱਥੇ ਫੇਰ ਪਾਣੀ ਦਾ ਪਤਾ ਹੀ ਨਈ ਲੱਗਦਾ ਕਿੱਧਰੋ ਆ ਰਿਹਾ ਪਾਣੀ
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਵੀ ਫਿਰ ਦਿਲ ਵੀ ਨੀ ਕਰਦਾ ਉਹਨਾ ਕਹਿਣਾ ਵਾਪਸ ਆਉਣ ਤੇ ਜਗ੍ਹਾ ਦੇਖ ਕੇ
ਨਹੀਂ ਬਿਲਕੁਲ ਨਹੀਂ ਮਨ ਕਰਦਾ ਉੱਥੋਂ ਆਉਣ ਤੇ ਇੱਕ ਇਧਰੋਂ ਨੀ ਆਉਣ ਤੇ ਮਨ ਕਰੇਗਾ ਤੁਹਾਡਾ ਅਗਰ ਤੁਸੀਂ ਜਾਓਗੇ ਤੇ ਇੱਕ ਤੁਸੀਂ ਮਸੂਰੀ ਜਾਓਗੇ ਨਾ ਉੱਥੇ ਵੀ ਤੁਹਾਡਾ ਕਦੀ ਮਨ ਨੀ ਕਰੇਗਾ ਅ ਤੇ ਵੀ ਵਾਪਸ ਆਈ ਬਹੁਤ ਠੰਡਾ ਇਲਾਕਾ ਮਤਲਬ ਮਹਿਸੂਸ ਨਹੀ ਹੁੰਦੀ ਨਾ ਆਪਣੇ ਵਰਗੇ ਬੰਦਿਆਂ ਨੂੰ ਠੰਡਾ ਇਲਾਕਾ ਬਹੁਤ ਪਸੰਦ ਆਉਂਦਾ ਏ
ਹਾਂਜੀ-ਹਾਂਜੀ ਕਿਉਂਕਿ ਸਾਡੇ ਇੱਧਰ ਦਾ ਵੈਦਰ ਬਹੁਤ ਹੀ ਗਰਮ ਹਦਾ ਇਸ ਵ ਬਹੁਤ ਗਰਮੀ ਪੈ ਰਹੀ ਏ।
ਬਹੁਤ ਜਿਆਦਾ ਹੁਣ ਸਾਡੇ ਪਰਸੋਂ ਬਾਰਿਸ਼ ਹੋਈ ਏ ਬਟ ਦੋ ਦਿਨ ਤੋਂ ਇੰਨੀ ਗਰਮੀ ਹੈ ਨਾ ਮਤਲਬ ਅਸੀਂ ਬਿਨਾਂ ਉਹਦੇ ਬੈਠ ਨਹੀਂ ਸਕਦੇ ਏਸੀ ਦੇ ਕੂਲਰ ਦੇ ਨਹੀਂ ਇੱਕ ਤਰੀਕ ਇੱਕ ਤਾਰੀਕ ਤੋਂ ਹੀ ਜਾਣਗੇ ਸਾਰੇ
ਅੱਛਾ-ਅੱਛਾ ਤੇ ਤੁਹਾਡੀ ਮੈਂ ਸੁਣਿਆ ਤੁਹਾਡੀ ਸੱਸ ਮਾਂ ਗਿਰ ਗਈ ਬਾਥਰੂਮ ਵਿੱਚ ਠੀਕ ਹੈ ਓਦਾਂ ਟੋਂ ਟੁੱਟ ਗਈ ਸੀ
ਹਾਂ ਉਹ ਠੀਕ ਨੇ ਹੁਣ ਉਹਨਾਂ ਨੂੰ ਪਲੱਸਤਰ ਚੜਿਆ ਦਾ
ਅੱਛਾ। ਚਲੋ ਕੋਈ ਤੁਸੀਂ ਹਾਂ ਧਿਆਨ ਰੱਖੋ ਉਹਨਾਂ ਦਾ
ਬਸ ਤਾਂਹੀ ਤਾਂ ਟਾਈਮ ਨਹੀਂ ਮਿਲਦਾ ਹਾਂ ਤਾਂ ਹੀ ਤੇ ਟਾਈਮ ਨੀ ਮਿਲਦਾ ਗੱਲ ਕਰਨ ਦਾ ਨਾਲੇ ਫਿਰ ਥੋੜ੍ਹੀ ਜਿਹੀ ਸਿਲਾਈ ਆਈ ਹੋਈ ਹੈ ਫੇਰ ਇਸ ਚੱਕਰ ਚ ਕਾਫੀ ਜ਼ਿਆਦਾ ਮੇਰਾ ਟਾਈਮ ਉਹਦੇ ਚ ਹੀ ਨਿਕਲ ਜਾਂਦਾ ਏ
ਮੈਂ ਤੇ ਸੋਚਿਆ ਸੀ ਚੱਲ ਮੈਂ ਵੀ ਦੋ ਸੂਟ ਦੇਵਾਂਗੀ ਭੈਣ ਜੀ ਨੂੰ ਸੁਵਾ ਕੇ ਵੇਖਾਂਗੀ ਕਿ ਜਿਹੇ ਸੀ ਕ ਅੱਛੀ ਫਿਟਿੰਗ ਆਏ ਤੇ ਤੁਹਾਨੂੰ ਦੇ ਜਾਏ ਕਰਾਂਗੇ
ਕੋਈ ਨਹੀਂ ਤੁਸੀਂ ਲਾਣਾ ਚੱਕਰ ਇੱਕ ਵਾਰੀ ਦੇ ਜਾਣਾ ਆਪਣਾ ਟਰਾਇਲ ਕਰਕੇ ਦੇਖਣਾ ਇੱਕ ਵਾਰੀ
ਹਾਂਜੀ-ਹਾਂਜੀ ਮੈਂ ਜਰੂਰ ਆਵਾਂਗੀ ਤੇ ਮੈਂ ਸੁਣਿਆ ਤੁਸੀਂ ਸੂਟ ਵਗੈਰਾ ਵੀ ਰੱਖੇ ਹੋਏ ਨੇ? ਉਹ ਵੀ
ਹਾਂਜੀ ਸੂਟ ਰੱਖੇ ਹੋਏ ਨੇ ਕੋਟਨ ਦੇ ਜਿਵੇਂ ਗਰਮੀਆਂ ਦੇ ਹਿਸਾਬ ਦੇ ਹੀ ਰੱਖ
ਅੱਛਾ-ਅੱਛਾ ਤੇ ਮੈ ਕੁਛੇ ਭੇਜੋਗੇ ਵਟਸਐਪ ਤੇ, ਅਗਰ ਕੁਛ ਪਸੰਦ ਆਇਆ ਤੇ ਮੈਂ ਦੇਖ ਲਵਗੀ
ਹਾਂਜੀ ਮੈਂ ਤੁਹਾਨੂੰ, ਓਕੇ ਮੈਂ ਤੁਹਾਨੂੰ ਸ਼ੇਅਰ ਕਰਦਾਂਗੀ, ਤੁਸੀਂ ਜਿੱਦ ਦ ਤੁਹਾਨੂੰ ਪਸੰਦ ਆਏ, ਮੈਨੂੰ ਦੱਸ ਓ ਤੁਸੀਂ, ਹੋਰ ਤੁਸੀਂ ਕੀ ਤੁਸੀਂ ਕੀ ਬਨਾਇਆ?
ਅੱਜ ਅਸੀਂ ਦਾਲ ਬਣਾਈਏ।
ਕਿਹੜੀ ਦਾਲ?
ਅਜ ਆਸੀ ਬਨਾਈ ਅ ਮਾਹ-ਛੋਲੇ ਦੀ ਦਾਲ
ਅੱਛਾ, ਔਰ ਤੁਸੀਂ ਕਿੱਦਾਂ ਬਣਾਉਦੇ ਹੋ?
ਪਹਿਲੇ ਦੇਖੋ, ਦਾਲ ਨੂੰ ਚੰਗੀ ਤਰ੍ਹਾਂ ਧੋ ਲੈਂਦੇ ਹਾਂ ਧੋ ਧਾ ਕੇ ਜਿ ਲੈਣੀ ਦਾਲ ਮਤਲਬ, ਛੋਲਿਆਂ ਦੀ ਦਾਲ ਥੋੜੀ ਘੱਟ ਲੈਂਦੇ, ਆ ਕਾਲੀ ਛਿਲਕੇ ਵਾਲੀ ਦਾਲ ਹੁੰਦੀ ਨਾ ਉਹਨੂੰ ਥੋੜਾ ਜਿਆਦਾ ਲੈਂਨੇ ਆ, ਫੇਰ ਉਹ ਨਾ ਇੰਝ ਜਗਦੇ ਚ ਵੀ ਗੁਰਦੁਆਰੇ ਚ ਦਾਲ ਹੁੰਦੀ ਨਾ ਮਨ ਦੀ ਗੁਰਦੁਆਰੇ ਲੰਗਰ ਆਦਾ, ਹਾਂਜੀ ਉਵੇਂ ਲੱਗਦੀ ਫਿਰ ਇਸ ਲਈ ਹਾਂਜੀ ਇਸ ਲਈ ਨਾ ਫੇਰ, ਥੋੜੇ ਜੀ ਛੋਲੇ ਦਾਲ ਘੱਟ ਹੀ ਪਾਈ ਦੇਵੇ ਤੈਨੂੰ ਪਹਿਲੇ ਚੰਗੀ ਤਰ੍ਹਾਂ ਪਾਣੀ, ਵਿੱਚ ਧੋ ਕੇ ਰੱਖ ਦਿੰਨ ਹਾਂ। ਫੇਰ ਇਹਨੂੰ ਮਤਲਬ, ਬੋਇਲ ਜਦੋਂ ਕਰਨੇ ਆ ਉਸ ਟਾਈਮ ਹਿੰਂਗ ਪਾ ਦੇਣੇ ਇਹਦੇ ਵਿੱਚ ਅਦਰਕ ਪਾ ਲਸਣ ਪਾ ਪਾ ਦਿੰਦੇ ਹਾਂ ਅਦਰਕ ਪਾ ਦਿੰਨੇ, ਹਾਂ ਹਰੀ ਮਿਰਚਾਂ ਪਾ ਦਿੰਦੇ ਹਾਂ।
ਅੱਛਾ।
ਹਾਂਜੀ ਬਸ ਫਿਰ ਅਹ ਮਤਲਬ, ਇਹਨੂੰ ਛੇ ਸੱਤ ਸੀਟੀਆਂ ਆਦੀਆਂ ਦਾਲ ਨੂੰ ਚੰਗੀ ਤਰ੍ਹਾਂ ਦਾਲ ਤਿਆਰ ਹੋ ਜਾਣਗੀ, ਘੁੱਲ ਵੀ ਜਾਂਦੀ ਵਧੀਆ ਹੋ ਜਾਂਦੀ ਹੈ।
ਅੱਛਾ।
ਹਾਂਜੀ ਫੇਰ ਔਈਓ ਨੋਰਮਲ, ਜਿਵੇਂ ਤੜਕਾ ਲੱਗਦਾ ਟਮਾਟਰ ਪਿਆਜ ਦਾ ਥੋੜ੍ਹਾ ਜਾ ਲਸਣ, ਹੋਰ ਪਾ ਦਿੰਨੇ ਆਂ ਤੜਕੇ ਵਿੱਚ ਵੀ
ਅੱਛਾ।
ਹਾਂਜੀ, ਫਿਰ ਜੀਰਾ ਵਗੈਰਾ ਪਾ ਤਾ ਹਨਾ ਜੋ ਕਲੀ ਮਰਸ਼ ਖਾਂਦੇ ਕਲੀ ਮਿਰਚ ਪਾ ਦਿੰਦੇ ਆ, ਨਹੀਂ ਤੇ ਵੈਸੇ ਤੇ ਲਾਲ ਮਿਰਚ ਯੂਜ ਹੁਦੀ ਉਹ ਪਾ ਤ ਥੋੜ੍ਹੀ-ਥੋੜ੍ਹਾ ਜਿ ਮੀਟ ਮਸਾਲਾ ਪਾ ਦਿਤਾ, ਵਿਚ ਥੋੜਾ ਜਾ ਗਰਮ, ਮਸਾਲਾ ਪਾ ਦਿਤਾ ਹਾਂਜੀ- ਸਾਰੇ ਵੀ ਮਸਾਲੇ ਜਿਹੜੇ- ਜਿਹੜੇ ਹੁਦੇ ਨੇ, ਸਪਾਈਸੀ ਪਾ ਦਿਦੇ ਹ ਹਾਂਜੀ, ਬਹੁਤ ਸਪਾਈਸੀ ਖਾਂਦੇ ਨੇ ਬਸ ਉਸ ਤੋਂ ਬਾਅਦ ਫੇਰ ਘਿਉ ਪਾ ਦਿਦੇ ਆ, ਨਹੀ ਤੇ ਫੇਰ ਮੱਖਣ ਪਾ ਕੇ ਦਿਦੇ ਆ। ਹ
ਤੇ ਫੇਰ ਬੱਚੇ ਵੀ ਸਪਾਈਸੀ ਖਾਂਦੇ ਨੇ, ਫੇਰ ਉਹਨਾ ਨੂੰ ਵੀ ਆਦਤ ਪੈ ਗਈ ਹੋਣੀ ਹੈ।
ਹਾਂਜੀ, ਬੱਚਿਆਂ ਨੂੰ ਵੀ ਆਦਤ ਪਾਦੀਤੀ ਹੋਈ ਹੈ। ਛੋਟੇ ਤੋਂ ਥੋਡੇ ਪਰੇਸ਼ਾਨ ਕਰਦੇ ਸੀ। ਖਾਂਦੇ ਸੀ ਹੁੰਦੇ ਜਿਵੇਂ ਵਡੇ ਹੋਏ, ਜਾ ਰਹੇ ਨੇ ਉਝ ਸਪਾਈਸੀ ਖਾਦੇ ਨੇ ਕਿਉਕਿ ਤੁਹਾਨੂੰ ਪਤਾ ਹੀ ਬਾਹਰ ਦਾ ਫਾਸਟ ਫੂਡ ਕਿਨਾ, ਸਪਾਈਸੀ ਹੁਦਾ ਉਹ ਵੀ ਖਾਦੇ ਨੇ ਬੱਚੇ ਤੇ ਉਹ ਉਸ ਕਰਕੇ ਨਾ ਇਹਨਾਂ ਨੂੰ ਅਦਤ ਪੈ ਗਈ ਹੈ, ਨੇ ਖਾਣ ਲੱਗ ਗਏ ਨੇ
ਅੱਛਾ ਮੈ ਵੀ ਗਈ ਸੀ, ਨਾ ਕਿਥੇ ਤੇ ਮੇਰੇ ਨਾਲ ਸੀ ਮੇਰੀ ਸਿਸਟਰ ਸੀ, ਉਹਦਾ ਬੇਟਾ
ਅੱਛਾ,
ਸੀ ਮੋਮੋਸ ਖਾਏ, ਉਹਨੇ ਉਹਨੂੰ ਮਤਲਬ ਹੋਰ ਮਿਰਚ ਵਾਲੀ ਚਟਨੀ ਚਾਹੀਦੀ, ਉਹਨੂੰ ਹੋਰ ਸਪਾਈਸੀ ਕਰਵਾ ਕੇ ਦੋ ਉਹਨੂੰ
ਹਾਂਜੀ,
ਉਹ ਚਾ ਉਹਨੂੰ ਇਤਨਾ ਸਪਾਈਸੀ ਪਸੰਦ ਹੈ, ਨਾ
ਹੂੰ-ਹੂੰ, ਕਈ ਬੱਚੇ ਬਹੁਤ ਸਪਾਈਸੀ ਖਾਂਦੇ ਨੇ ਮੰਨਦੇ ਵੀ ਨੇ
ਕਈਆਂ ਨੂੰ ਆਦਤ ਪੈ ਜਾਂਦੀ ਹੈ, ਨਾ ਜਿੱਦਾਂ ਵੱਡੇ ਖ ਰਹੇ ਹੁੰਦੇ ਆ।
ਹਾਂਜੀ, ਤੇ ਤੁਹਾਡੇ ਬੱਚੇ ਫੇਰ ਤੁਸੀਂ ਨੋਰਮਲ ਦਿੰਦੇ ਹੋ ਆਪਣੇ ਬੱਚਿਆਂ ਨੂੰ
ਅਸੀਂ ਲਾਲ ਮਿਰਚ ਬਹੁਤ ਕੰਮ ਯੂਜ ਕਰਦੇ ਹਾਂ ਅਸੀਂ ਹਰੀ ਮਿਰਚ ਜ਼ਿਆਦਾ ਯੂਜ ਕਰਦੇ ਆਂ ਹਰੀ ਮਿਰਚ ਦੇ ਸਾਈਡ ਇਫੈਕਟ ਨਹੀਂ ਹੈ ਬਟ ਲਾਲ ਮਿਰਚ
ਹਾਂਜੀ -ਹਾਂਜੀ ਦਿੱਕਤ ਦੇ ਹੁੰਦੀ ਨਾ।
ਇਸ ਫੇਰ ਕਈ ਵਾਰ ਗਲੇ 'ਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਲਾਲ ਮਿਰਚ ਜਿੰਨੀ ਜ਼ਿਆਦਾ ਪਾਓ ਤਾਂ ਫੇਰ ਉਸ ਚੱਕਰ ਵਿੱਚ ਫੇਰ ਅਸੀਂ ਹਰੀ ਮਿਰਚਾਂ ਨਾਲ ਹੀ ਸਾਗ ਸਾਰਾ ਤੜਕਾ ਲਾਂਦੇ ਹਾਂ ਤਿੱਖੀ ਆਉਂਦੀ ਆ ਨਾ ਹਰੀ ਮਿਰਚਾਂ ਬਰੀਕ ਵਾਲੀ ਉਹ ਪਤਲੀ ਵਾਲੀ ਆਉਂਦੀ ਕਾਫ਼ੀ ਛੋਟੀ ਛੋਟੀ ਉਹ ਤਿੱਖੀ ਹੁੰਦੀ ਏ ਫੇਰ ਅ ਯਾਰ ਯੂਜ ਕਰ
ਅੱਛਾ- ਅੱਛਾ
ਤਾਂ ਕਰਕੇ ਫਿਰ ਜ਼ਿਆਦਾ ਅਸੀਂ ਲਾਲ ਮਿਰਚ ਕੰਮ ਹੀ ਯੂਜ ਕਰਦੇ ਹਾਂ।
ਚਲੋ ਹੋਰ ਸੁਣਾਓ ਭੈਣ ਜੀ ਚਲੋ ਫਿਰ ਠੀਕ ਹੈ ਭੈਣ ਜੀ ਹੈਂ। ਤੁਸੀਂ ਕਰਿਆ ਜੀ ਕੋਲ ਹਾਂ -ਹਾਂ ਤੁਸੀਂ ਫ੍ਰੀ ਹੋਵੋਗੇ ਤੁਸੀਂ ਘ ਠੀਕ ਏ
ਕੋਈ ਨੀ ਮੈਂ ਕਰਾਂਗੀ।
ਹਾਂਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਪੂਰੇ ਦਸ ਮਿੰਟ